ਦੋਸਤ ਆ ਅਸੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਬਸ ਵਧੀਆ ਤੁਸੀਂ ਦੱਸੋ।
ਬਸ ਮੇਰਾ ਵੀ ਵਧੀਆ ਹੈ, ਤੁਸੀਂ ਸੁਣਾਓ ਕੀ ਕਰਦੇ ਸੀ?
ਬਸ ਕੁਛ ਨਹੀ ਇਸ ਤਰਾਂ ਹੀ। ਬੈਠੇ-ਬੈਠੇ ਸੋਚ ਰਹੇ ਸੀ ਬਚਪਨ ਦੀ ਕੁਛ ਯਾਦਾਂ। ਕਿੰਨੀਆਂ ਅੱਛੀ ਹੁੰਦੀਆਂ ਸੀ।
ਹਾਂਜੀ, ਉ ਤੇ ਹੈ। ਹਾਂਜੀ, ਬਚਪਨ ਦੀ ਤਾਂ ਗੱਲ ਹੀ ਵ ਵੱਖਰੀ ਸੀ ਸਾਡੀ, ਸਾਰੇ ਇਕੱਠੇ ਬੈ ਕੇ ਰੋਟੀ, ਸਾਰੇ ਸਕੂਲੋਂ ਆਉਂਦੇ ਸੀ ਸਾਰੇ ਕਜ਼ਨ ਵਗੈਰਾ, ਗਰਮੀ ਦੀ ਛੁੱਟੀਆਂ ਚ ਇਕੱਠੇ ਹੋ ਕੇ ਮਿਲਣਾ। ਮਸਤੀ ਕਰਨਾ ਐਸਾ ਚੀਜ਼ਾਂ ਤੇ ਬਹੁਤ ਯਾਦ ਆਉਂਦੀਆਂ ਹੁਣ, ਕਦੀ-ਕਦੀ ਲੱਗਦਾ ਛੋਟੇ ਹੁੰਦੇ ਹੀ ਅੱਛੇ ਸੀ।
ਹਾਂਜੀ, ਔ ਔਹੀ-ਔਹੀ। ਕਿ ਨਹੀਂ, ਨਹੀਂ-ਨਹੀਂ ਵਧੀਆ ਹੈ ਬਚਪਨ ਦੀ ਕੁਝ ਯਾਦ ਜਿੱਦਾਂ ਕਿ ਅਸੀਂ ਨਾਲ ਦਾਦੀ ਨਾਲ ਬੈਠਦੇ ਸੀ, ਹੈ ਕਿ ਨੀ। ਕੁਝ ਗੱਲਾਂ ਬਾਤਾਂ ਕਰਦੇ ਸੀ, ਦਾਦੀ ਸਟੋਰੀਆਂ ਸੁਣਾਉਂਦੀ ਸੀ ਹੱਥ ਨਾਲ ਰੋਟੀ ਖਵਾਉਂਦੀ ਸੀ। ਕਿੰਨਾ ਵਧੀਆ ਲੱਗਦਾ।
ਹਾਂਜੀ, ਚੂਰੀ ਯਾਦ ਆਉਂਦੀ ਕਿਵੇਂ ਚੂਰੀ ਬਣਾ ਕੇ ਖੁਵਾਉਂਦੇ ਸੀ ਬੀਜੀ। ਸਾਡੇ ਘਿਓ ਤੇ ਖੰਡ ਪਾ ਕੇ ਰੋਟੀ ਨੂੰ ਐਵੇਂ ਜਦੋਂ ਕਦੀ ਅਸੀਂ ਸਬਜ਼ੀ ਨਹੀਂ, ਖਾਣੀ ਕੁਛ ਨਹੀਂ ਖਾਣਾ ਤੇ ਬਸ, ਉਹੀ ਚੀਜ਼ ਖਵਾ ਕੇ ਸਾਡਾ ਸਾਨੂੰ ਬਹਿਲਾ ਕੇ ਨਾਲ ਕਹਾਣੀ ਸੁਣਾਈ ਜਾਣੀ। ਤੇ ਨਾਲ ਉਹ ਵੀ ਖੁਵਾਈ ਜਾਣਾ ਪਤਾ ਹੀ ਨੀ ਲੱਗਦਾ ਸੀ ਰੋਟੀ ਕਦੋਂ ਖਤਮ ਹੋ ਗਈ ਚੂਰੀ ਜਿਹੀ ਬਣਾ ਕੇ। ਖਾਂਦੇ ਹੁੰਦੇ ਸੀ।
ਬਹੁਤ ਅੱਛਾ ਲੱਗਦਾ ਹੁੰਦਾ ਸੀ।
ਓਈ ਨਹੀਂ-ਨਹੀਂ, ਵਧੀਆ ਏ। ਉਹ ਦਿਨ ਵੀ ਵਧੀਆ ਸੀਗੇ, ਕੋਈ ਟੈਂਸ਼ਨ ਨਹੀਂ, ਕੁਝ ਨਹੀਂ। ਬੇਫਿਕਰੇ ਆਰਾਮ ਨਾਲ ਸਵੇਰੇ ਉਠੇ, ਹੈ ਕੀ ਨਹੀਂ? ਸਕੂਲੇ ਗਏ ਉਸ। ਉਸ ਤੋਂ ਬਾਅਦ ਆਏ ਆਕੇ ਖੇਡਿਆ, ਫਿਰ ਥੋੜੀ ਪੜ੍ਹਾਈ ਕੀਤੀ, ਰੋਟੀ-ਰੂਟੀ ਖਾ ਕੇ ਸਕੂਲੋ ਗਏ, ਖਾ ਕੇ ਸੋ ਗਏ ਕੋਈ ਚਿੰ
ਉਹ ਤੇ ਹੈ ਹਾਂਜੀ, ਉਹ ਤੇ ਹੈ ਉਹ ਬਚਪਨ ਬਚਪਨ ਮੈਂ ਆਪਾ ਵੱਡੇ ਹੋਈ ਜਾ ਰਹੇ ਨੇ ਨਾ, ਹੋਯੀ ਜਾ ਰਹੇ ਨੇ ਨਾ ਲੱਗਦਾ ਏ ਕਿ ਯਾਰ, ਬਚਪਨ ਸ ਤੋਂ ਵੱਡਾ ਅੱਛਾ ਸੀ। ਉਸ ਤੋਂ ਅੱਛੀ ਚੀਜ਼ ਕੋਈ ਨ ਸੀ। ਕੋਈ ਚੀਜ਼ ਦੀ ਟੈਨਸ਼ਨ ਨਹੀਂ, ਰੋਟੀ ਖਾਧੀ ਏ। ਮੰਮੀ ਚਿਲਾ ਰਹੀ ਏ, ਖਾਣੀ ਏ। ਖਾਲੋ, ਨਹੀਂ ਖਾਧੀ ਤੇ ਚਲੋ, ਆਂਢ-ਗੁਵਾਂਢ ਈ ਆਪਾਂ ਖੇਡਦੇ-ਖੇਡਦੇ ਆਂਟੀ ਨੇ ਆ ਚਾਚੀ-ਤਾਈਆਂ ਰਹਿੰਦੀਆਂ ਹੁੰਦੀਆਂ ਸੀ, ਉਹੀ ਲੋਕ ਖੁਆ ਦਿੰਦੇ ਹੁੰਦੇ ਸੀ। ਕੋਈ ਬੇਫਿਕਰੀ, ਆਰਾਮ ਨਾਲ ਰਹੋ, ਖੁਸ਼ ਰਹੋ, ਘੁੰਮਣ ਜਾਓ। ਟੈਸ਼ਨ ਨਹੀਂ। ਪਹਿਲਾਂ ਤੇ ਆਂਢ-ਗਵਾਂਢ ਵੀ ਬਹੁਤ ਪਿਆਰ ਹੁੰਦਾ ਸੀ, ਬਟ ਹੁਣ ਤੇ ਵ ਪਹਿਲਾਂ ਵੱਡੇ ਪਰਿਵਾਰ ਵੀ ਹੁੰਦੇ ਸੀ। ਹੁਣ ਵੱਡੇ ਪਰਿਵਾਰ ਵੀ ਨਹੀ ਰਹਿ ਗਏ ਨੇ। ਹੁਣ ਤੇ ਸਭ ਛੋਟੇ ਪਰਿਵਾਰ ਇੱਕ-ਇੱਕ ਬੱਚਾ ਹੈਗਾ ਸਭ ਤਾਂ। ਤੇ ਜ਼ਿਆਦਾ ਮਿਲਣਾ ਵਰਤਣਾ ਵੀ ਘੱਟ ਹੁੰਦਾ ਏ। ਬਸ, ਔਹੀ ਏ ਲੱਗਦਾ ਏ ਕਿ ਯਾਰ, ਬਚਪਨ ਚ ਜਾਂਦੇ ਹੁੰਦੇ ਸੀ, ਮੈਨੂੰ ਅੱਜ ਵੀ ਯਾਦ ਏ ਗਰਮੀ ਦੀ ਛੁੱਟੀਆਂ ਚ ਜਦੋਂ ਵੀ ਨਾਨਕੇ ਜਾਣਾ, ਔਥੇ ਬਹਿ ਕੇ ਅਮ, ਤਰਬੂਜ ਦੁਪੈਰ ਦੀ ਰੋਟੀ ਕੁਛ ਨੀ ਸਮਝ, ਆਏਗੀ ਤੇ ਅੰਬ ਨਾਲ ਹੀ ਤੁਸੀਂ ਰੋਟੀ ਖਾ ਰਹੇ ਹੋ। ਉਹ ਸਾਰਿਆਂ ਨਾਲ ਹੱਸਦੇ ਹੱਸਦੇ-ਗਾਂਦੇ ਕਿਵੇਂ ਸਮਾਂ ਬੀਤ ਗਿਆ, ਪਤਾ ਹੀ ਨਹੀ ਲੱਗਿਆ।
ਔਈ-ਔਈ, ਔ ਕਿ ਹੁਨਦਾ ਸੀ ਤਦ ਦੇਖੋ, ਗਰਮੀ ਦੀ ਛੁੱਟੀਆਂ ਹੁੰਦੀ ਸੀ ਨਾ, ਸਾਰੇ ਪਰਿਵਾਰ ਮਿਲਦੇ ਸੀ ਸਭ ਇਕੱਠਾ ਆਂਦੇ ਸੀ। ਤੇ ਨਾਲ ਹੀ ਸਾਰੇ ਰੋਟੀ ਖਾਣਾ, ਬਹਿਣਾ, ਉੱਠਣਾ, ਖੇਡਣਾ ਪਹਿਲੇ ਬਾਹਰ ਦੇ ਬੱਚਿਆਂ ਦੀ ਲੋੜ ਵੀ ਕੀ ਪੈਂਦੀ ਸੀ, ਕਿਉਂਕਿ ਘਰੇ ਹੀ ਇੰਨੇ ਬੱਚੇ ਸੀਗੇ, ਆਪਸ ਵਿੱਚ ਖੇਡ ਤੈਨੂੰ
ਉਹ ਤੇ ਹੈ ਈ ਏ। ਹਾਂਜੀ-ਹਾਂਜੀ। ਮੈਂ ਤੇ ਕੇਨੀ ਹਾਂ, ਪਹਿਲਾਂ ਤੇ ਪਰਿਵਾਰ ਵੀ ਇੰਨੇ ਵੱਡੇ ਹੁੰਦੇ ਸੀ ਕਿ ਵਿਆਹਵਾਂ- ਸ਼ਾਦੀਆਂ ਦੇ ਵਿੱਚ ਵੀ ਸਾਨੂੰ ਕਿਸੇ ਹੋਰ ਬਾਹਰ ਕਿਸੇ ਨੂੰ ਬੁਲਾਣ ਦੀ ਵੀ ਜ਼ਰੂਰਤ ਨਹੀਂ ਸੀ। ਪੈਂਦੀ ਸੀ ਕਿ ਹੁੰਦਾ ਸੀ ਕਿ ਬਈਆ ਅਹ, ਆਪਣਾ ਹੀ ਪਰਿਵਾਰ ਕਾਫ਼ੀ ਰਹਿੰਦਾ ਸੀ ਬਈਆ ਉਹਨੇ ਦੇ ਵਿੱਚ ਹੀ ਸਾਰਾ ਕੰਮ, ਰਿਸ਼ਤੇਦਾਰ ਦੀ ਬਰਾਤ ਦੀ ਬਰਾਤ ਆ ਜਾਂਦੀ ਸੀ। ਤੇ ਸਾਰਾ, ਤੇ ਸਾਰੇ ਉਹ ਵੀ ਹੋ ਗਏ। ਤੇ ਆਪਾਂ ਤੇ ਹਮੇਸ਼ਾ ਕਹਿੰਦੇ ਸੀ, ਕਿਸੇ ਦਾ ਵੀ ਵਿਆਹ ਰੱਖੋ ਤੇ ਗਰਮੀ ਦੀ ਛੁਟੀਆਂ ਚ ਰੱਖੋ ਤਾਂ ਸਾਨੂੰ ਆਉਣਾ-ਆਣਾ ਸੌਖਾ।
ਹਾਂਜੀ, ਉਹ, ਉਹੀ-ਉਹੀ, ਉਹੀ ਗੱਲਾਂ ਏ। ਨਾਲੇ ਦੇਖਦੇ ਹੋ ਨਾ ਕਿ ਬਚਪਨ 'ਚ ਕਿਵੇਂ ਗਲੀ 'ਚ ਕੁਲਫੀ ਵਾਲਾ ਆਂਦਾ ਸੀ, ਗੋਲੇ ਵਾਲਾ ਆਂਦਾ ਸੀ, ਕਿੱਦਾਂ ਅਸੀਂ ਖਾਂਦੇ ਸੀ ਲੈ। ਕੀ ਹੁਣ ਤੇ ਕਿੱਥੇ ਦਿਸਦੀ ਏ ਰੇਹੜੀਆਂ। ਹੁਨ ਕੁਛ ਇਸ ਤਰ੍ਹਾਂ ਦਾ ਦਿਸਦਾ ਹੀ ਨੀ ਸਾਡੇ ਬੱਚਿਆਂ ਦੇ ਟਾਈਮ ਦੇ ਉੱਤੇ। ਸਾਡਾ ਬਚਪਨ ਕਿੰਨਾ ਵਧੀਆ ਸੀ। ਹੈ ਕੀ ਨੀ?
ਹਾਂਜੀ- ਹਾਂਜੀ। ਉਹ ਕਹਿੰਦੇ ਹੁੰਦੇ ਸੀ ਨਾ ਬੱਕਰੀ ਦੇ ਦੁੱਧ ਦੀ ਅਹ ਕੁਲਫੀ ਹੈਗੀ ਹੈ ਕਿੰਨੀ ਟੇਸਟੀ ਲੱਗਦੀ ਹੁੰਦੀ ਤੇ ਉਹ ਉਹਦੇ ਉੱਤੇ ਅਹ ਕੀ ਕਹਿੰਦੇ ਉਹਨੂੰ ਨਾਰੀਅਲ ਪੱਤਾ ਲਗਾ ਕੇ ਦਿੰਦੇ ਹੁੰਦੇ ਸੀ ਬਹੁਤ ਅੱਛਾ ਲੱਗਦਾ ਸੀ ਬਚਪਨ 'ਚ ਉਹ ਅਹ ਕੌਡੀਆਂ ਨਾਲ ਖੇਡਣਾ ਕੁੜੀਆਂ ਨਾਲ ਬਚਪਨ 'ਚ ਤੇ ਫੇਰ ਕਦੀ ਛੁਪਨ ਛੁਪ ਭਾਈ ਮੈਨੂੰ ਯਾਦ ਹੈ ਗਰਮੀਆਂ ਦੀ ਛੁੱਟੀਆਂ ਜਦੋਂ ਲਾਈਟ ਵੀ ਚਲੀ ਜਾਂਦੀ ਸੀ ਨਾ ਤੇ ਉਨੀ ਗਰਮੀ ਨਹੀਂ ਲੱਗਦੀ ਸੀ ਜਿੰਨੀ ਹੁਣ ਲੱਗਦੀ ਹੈ ਕਿਉਂ ਕਿਉਂਕਿ ਉਸ ਸਮੇਂ ਛੋਟੇ ਹੁੰਦੇ ਸਾਡੇ ਦਿਮਾਗ 'ਚ ਇੱਕ ਹੀ ਚੀਜ਼ ਚੱਲਦੀ ਸੀ ਲਾਈਟ ਜਾਏਗੀ ਤੇ ਆਪਾਂ ਛੁਪਣ ਛੁਪਾਈ ਖੇਡਣੀ ਆ
ਹਾਂਜੀ ਉਹ ਤੇ ਹੈ ਨਾਲੇ ਉੱਥੇ ਕੀ ਐ ਨਾਲੇ ਕੀ ਹੁੰਦਾ ਸੀ ਬਚਪਨ ਦੇ ਟੈਮ ਦਾ ਤੇ ਇੰਨਾ ਟੀ ਵੀ ਵੀ ਨ ਸੀਗਾ ਨਾ ਫੋਨ ਸੀਗਾ ਨਾ ਐਹੋ ਜਿਹੀ ਦੁਨੀਆਂ ਸੀਗੀ ਸਾਡੇ ਟੈਮ ਦੇ ਉੱਤੇ ਤੇ ਕਿੰਨਾ ਅੱਛੇ ਦਿਨ ਸੀਗੇ ਉਹ ਕੀ ਨਾਲ ਲਾਈਟ ਜਾਣੀ ਤੇ ਸਾਰਿਆਂ ਨੇ ਬਾਹਰ ਵਿਹੜੇ 'ਚ ਬਹਿ ਜਾਣਾ, ਆਪਨੀ ਆਪਨੀ ਕਹਾਣੀਆਂ ਦੱਸਣੀ ਪੁਰਾਣੀ ਬਜ਼ੁਰਗਾਂ ਨੇ ਆਪਣੀ ਸਟੋਰੀਆਂ ਦੱਸੀਆਂ ਕਿ ਐਦਾਂ ਹੋਇਆ ਸੀ ਓਦਾਂ ਹੋਇਆ ਸੀ ਅੱਜ ਵੀ ਉਹ ਦਿਨ ਯਾਦ ਹੈ, ਉਹ ਗਲੀ 'ਚ ਬੁੱਢੀ ਦੇ ਬਾਲ ਵਾਲਾ ਆਂਦਾ ਸੀ ਕਿੱਦਾਂ ਲੈ ਕੇ ਖਾਂਦੇ ਸੀ
ਜੀ ਹਾਂਜੀ ਉਹ ਤੇ ਹਲੇ ਵੀ ਮੇਰੇ ਪੇਕੇ ਮੈਂ ਕਦੀ ਜਾਵਾਂ ਨਾ ਤੇ ਮੈਨੂੰ ਹਲੇ ਵੀ ਬੁੱਢੀ ਵਾਲਾ ਬਾਲ ਦਿਖਦਾ ਹੈ ਉਹ ਤੇ ਉਹਦੇ ਤੋਂ ਪਹਿਲਾਂ ਤੇ ਇੱਕ ਗਰੁੱਪ ਰੁਪਏ ਅਠਾਨੀ ਅਠਾਨੀ ਦੀ ਚਵੰਨੀ ਚੌਵਨੀ ਦੇ ਆਂਦੇ ਹੁੰਦੇ ਸੀ ਹੁਣ ਤੇ ਸਿੱਧਾ ਪੰਜ ਰੁਪਏ ਦਾ ਆਂਦਾ ਹੈ ਪਹਿਲੇ ਤਾਂ ਚੀਜ਼ਾਂ ਵੀ ਸਸਤੀਆਂ ਮਿਲ ਜਾਂਦੀਆਂ ਸੀ, ਹੁਣ ਤੇ ਉਹੀ ਚੀਜ਼ ਹੋਰ ਮੈਂ ਆਪਣੇ ਬੱਚੇ ਨੂੰ ਟੇਸਟ ਕਰਵਾਈ ਤੇ ਉਹ ਮੈਨੂੰ ਕਹਿੰਦਾ ਹੈਗਾ ਕੀ ਹੈ ਤੇ ਕਹ ਮੈਂ ਉਹਨੂੰ ਦੱਸਿਆ ਕਿ ਆਪਾਂ ਇਹਨੂੰ ਬਚਪਨ 'ਚ ਬੁੱਢੀ ਦਾ ਬਾਲ ਕਹਿੰਦੇ ਸੀ ਤੇ ਉਹ ਮੈਨੂੰ ਕਹਿੰਦਾ ਨਹੀਂ ਮੰਮਾ ਇਹ ਸ਼ੂਗਰ ਕੈਂਡੀ ਹੈਗੀ ਏ ਉਹ ਮੈਨੂੰ ਅੰਗਰੇਜ਼ੀ ਜਿਹਦਾ ਨਾਂ ਦੱਸ ਰਿਹਾ ਤੇ ਮੈਂ ਉਹਨੂੰ ਹਿੰਦੀ ਦਾ ਪੰਜਾਬੀ ਦਾ ਨਾਂ ਦੱਸ ਰਹੀ ਹਾਂ ਆਪਾਂ ਕੀ ਕਹਿ ਕੇ ਉਹਨੂੰ ਖਾਂਦੇ ਹੁੰਦੇ ਸੀ ਤੇ ਉਈ ਸਾਰੀ ਬਟ ਉਹ ਹੈ ਕਿ ਜੋ ਬਚਪਨ ਆਪਾਂ ਬਿਤਾ ਲਿਆ ਜੋ ਚੀਜ਼ਾਂ ਆਪਾਂ ਦੇਖਦੇ ਹਾਂ ਛੱਤ ਦੇ ਉੱਤੇ ਸੋਣਾ ਜਦੋਂ ਲਾਈਟ ਚਲੀ ਜਾਏ ਬਿਸਤਰੇ ਵਸ਼ੋਂ ਵਿਛਾਣੇ ਸ਼ਾਮੀ ਪਾਣੀ ਤਰੋਣਾ ਛੱਤ ਤੇ ਕਿ ਠੰਡਾ ਲੱਗੇਗਾ ਰਾਤੀ ਰਾਤੀ ਸੌਣ ਵਾਲੇ ਐਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਡੇ ਬੱਚੇ ਨੀ ਦੇਖ ਪਾਉਣਗੇ ਮੈਨੂੰ ਲੱਗਦਾ ਐਹ ਤੇ ਬਸ ਆਪਾਂ ਆਪਾਂ ਲੋਕਾਂ ਨੇ ਜਿੰਨੇ ਮਜ਼ੇ ਕਰ ਲਏ ਕਰ ਲਏ
ਨਹੀਂ ਉਹ ਤੇ ਹੈ ਹੀ ਹੁਣ ਕੀ ਹੈ ਨਾ ਕੀ ਪਹਿਲੇ ਵਰਗੇ ਪਰਿਵਾਰ ਵੀ ਨਹੀਂ ਰਹਿ ਗਏ, ਦੇਖੋ ਸਾਰੇ ਆਪਣੀ- ਆਪਣੀ ਪਰਿਵਾਰ ਵਿੱਚ ਇੱਕ ਜਾਂ ਦੋ ਨੇ ਆਣਾ ਲ ਰੱਖ ਕੇ ਹੀ ਖੁਸ਼ ਹੈ ਤੇ ਵੱਡੇ ਪਰਿਵਾਰ ਕਿਸੇ ਦੇ ਵੀ ਨਹੀਂ ਹੈ, ਕੋਈ ਪੁਰਾਣੇ ਹੋਏਗੇ ਜਿਹਨਾਂ ਦੇ ਹੋਏਗੇ ਵੀ ਵੱਡੇ ਪਰਿਵਾਰ ਹੈ ਕਿ ਨੀ
ਅੱਛਾ।
ਨਹੀਂ ਤੇ ਜ਼ਿਆਦਾਤਰ ਤੇ ਲੋਕ ਇਕੱਲਾ ਹੀ ਰਹਿਣਾ ਪਸੰਦ ਕਰਦੇ ਤੇ ਬੱਚਿਆਂ ਨੂੰ ਉਹ ਪਿਆਰ ਮਿਲਿਆ ਹੀ ਨਹੀਂ, ਮਿਲਣ ਹੀ ਨੀ ਰਿਹਾ ਨਾ ਜਿਹੜਾ ਸਾਨੂੰ ਮਿਲਿਆ।
ਹਾਂਜੀ, ਨਾਲੇ ਹੈ ਕਿ ਨਾ ਮਹਿੰਗਾਈ ਵੀ ਬਹੁਤ ਜ਼ਿਆਦਾ ਵੱਧ ਗਈ ਹੈ ਬਹੁਤ ਜ਼ਿਆਦਾ।
ਹੂ
ਤਾਂ ਹੀ ਕਰਕੇ ਮੈਨੂੰ ਲੱਗਦਾ ਲੋਕੀ
ਹੂ
ਅੱਜ ਕਲ ਤੇ ਵਆ ਤਹੀ ਕਰਕੇ ਇੱਕ- ਇੱਕ ਬੱਚਾ ਹੀ ਰੱਖ ਰਹੇ ਨੇ। ਪਰ ਮੈਂ ਵੀ ਇਹ ਕੀ ਰੱਖਿਆ ਕੀ ਕਰੀਏ ਬਈਆ ਇੰਨੇ ਮਹਿੰਗੇ ਸ਼ਹਿਰ ਚ' ਰਹਿ ਰਹੇ ਹਾਂ। ਜਿੰਹੇ ਚ' ਸਾਡੇ ਬੱਚਿਆਂ ਨੇ ਅਹ ਜਿੰਨੇ ਚ' ਆਪਾਂ ਇੰਜੀਨੀਅਰਿੰਗ ਕੀਤੀ ਹੈ ਨਾ। ਓਨੇ ਚ' ਸਾਡਾ ਬੱਚਾ ਫਸਟ ਜਾਂ ਸੈਕਿੰਡ ਕਲਾਸ ਚ' ਪੜਦਾ ਪਿਆ। ਤੇ ਮਹਿੰਗਾਈ ਇੰਨੀ ਐ ਤਾਂ ਸੋਚ ਰਿਆ ਬਈਆ ਇੱਕ ਹੀ ਇੱਕ ਈ ਬੱਚਾ ਕਰਲੋ, ਉਹਨੂੰ ਈ ਚੰਗੀ ਤਰ੍ਹਾਂ ਪਾਲ ਲੋੋ ਜਿੰਮੇਦਾਰੀ ਤੇ ਹੈ ਈ ਏ ਨਾ ਉਹਨੂੰ ਈ ਚੰਗੀ ਤਰਾਂ ਕਰਲੋ ਤੇ ਅੱਛਾ ਐ। ਬਾਕੀ ਆਪਾਂ ਵੀ ਓਨੂੰ ਮੈਂ ਕੋਸ਼ਿਸ਼ ਤਾਂ ਪੂਰੀ ਕਰਦੀ ਆ ਕਿ ਜੋੇ- ਜੋ ਚੀਜ਼ਾਂ ਮੈਂ ਆਪਣੇ ਬਚਪਨ ਚ' ਕੀ ਆਂ ਓਨੂੰ ਉਹ ਚੀਜ਼ਾਂ ਦੇ। ਇੱਕ ਵਾਰੀ ਰੂ ਬਰੂ ਜ਼ਰੂਰ ਕਰਾਵਾਂ, ਬਾਕੀ ਹੁਣ ਦੇਖੋ ਜਿੰਨੀ ਕੋਸ਼ਿਸ਼ ਆਪਾਂ ਕਰ ਸਕਦੇ ਆਂ ਕਰ ਰਏ ਆਂ। ਅੱਗੇ ਦੇਖੋ ਕੀ ਹੁੰਦਾ ਐ। ਓ ਬਰਫ਼ ਦਾ ਗੋਲਾ ਵੀ
ਹਾਂ ਓਈ- ਉਈ ਮੈਂ ਵੀ ਉਸਦੇ ਉਤੇ ਈ ਆ ਰਹੀ ਸੀ ਬਰਫ਼ ਦੇ ਗੋਲੇ ਤੇ ਈ। ਮੈਨੂੰ ਵੀ ਅਚਾਨਕ ਨਾਲ ਯਾਦ ਆ ਗਿਆ ਉਹ ਬਰਫ਼ ਦਾ ਗੋਲਾ ਇੰਨਾ ਹੁਣ ਤੇ ਅੱਜ-ਕੱਲ ਕਿੱਥੇ ਨਈ ਮਿਲਦਾ ਉਹ ਦੁਕਾਨਾਂ ਤੇ ਮਿਲਦਾ ਲੇਕਿਨ ਉਹ ਦੁਕਾਨਾਂ ਚ' ਨਾ ਉਹ ਟੇਸਟ ਨਈ, ਜਿਹੜਾ ਰੇੜੀਆ ਤੇ ਸੀਗਾ।
ਹਾਂਜੀ ਹਾਂ।
ਜਿਹੜਾ ਸਾਡੇ ਬਚਪਨ ਵਿੱਚ ਰੇੜੀਆਂ ਤੇ ਸੀਗਾ ਨਾ ਉਹ ਟੇਸਟ ਨਈ, ਐ ਕਿਤੇ ਨਾ ਕਿਤੇ ਓ ਯਾਦਾਂ ਆਂਦੀਆਂ ਐ।
ਹਾਂਜੀ, ਨਾਲੇ ਉਹ ਟੇਸਟ ਛੱਡੋ ਉਹ ਕੁਆਲਿਟੀ ਵੀ ਨਈ ਰਹਿ ਗਈ ਐ। ਉਹ ਹੁਣ ਪਹਿਲਾਂ ਜੋ ਖਾਂਦੇ ਹੁੰਦੇ ਸੀ ਨਾ ਆਪਾਂ ਉਹਦੀ ਕੁਆਲਿਟੀ ਵੀ ਵੱਖਰੀ ਸੀ ਸਭ ਕੁਛ ਸ਼ੁੱਧ ਸੀ ਭਾਵੇਂ ਉਹ ਸਟ੍ਰੀਟ ਫੂਡ ਕਹਿ ਲੋ। ਭਾਵੇਂ ਓ ਕਹਿ ਲਓ, ਕਿ ਚੰਗਾ ਨਈ ਹੁੰਦਾ ਸੀ ਸਿਹਤ ਵਾਸਤੇ ਲੇਕਿਨ ਤਾਂ ਵੀ ਉਹਨੂੰ ਖਾ ਕੇ ਕੁਛ ਹੁੰਦਾ ਨਈ ਸੀ, ਪਰ ਅੱਜ-ਕੱਲ ਏਹ ਸਭ ਚੀਜ਼ਾਂ ਖਾ ਲੋ ਨਾ ਤੇ ਮਤਲਬ ਬੱਚਿਆਂ ਨੂੰ ਕਦੀ ਢਿੱਡ ਪੀੜ ਕਦੇ ਕੁਛ, ਕਦੇ ਕੁਛ, ਕੁਛ ਹੁੰਦਾ ਰਹਿੰਦਾ, ਐ ਤਾਂ ਹੀ ਕਰਕੇ ਹੁਣ ਸਾਡੇ ਅ ਜਿਹੜੇ ਉਂ ਹੈਗੇ ਨੇ ਸੱਸ ਸਸੁਰ ਉਹ ਵੀ ਮਨਾ ਕਰਦੇ ਨੇ ਕਿ ਬੱਚਿਆਂ ਨੂੰ ਇਹ ਊਟ-ਪਟਾਂਗ ਚੀਜ਼ਾਂ ਨਾ ਖਵਾਓ। ਮੈਂ ਕਿਆ ਆਪਾਂ ਵੀ ਤੇ ਖਾਧੀਐ ਸਾਨੂੰ ਤਾਂ ਅਜ ਤੱਕ ਕੁਛ ਨੀ ਹੋਇਆ। ਤੇ ਹੁਨ ਓਈ ਮੰਮੀ ਵੀ ਦੱਸ ਰਹੀ ਸੀ ਕਿ ਹਾਂ ਪਹਿਲਾਂ ਦੀਆਂ ਚੀਜ਼ਾਂ ਕਿੰਨੀ ਸ਼ੁੱਧ ਹੁੰਦੀਆਂ ਸੀ ਪਰ ਹੁਣ ਇੰਨੀ ਨਈ ਐ ਸ਼ੁੱਧ।
ਹੁਣ ਤੇ ਕਿਉਂ ਵੀ ਸ਼ੁੱਧ ਨਈ ਐ ਹੈ ਕਿ ਨਈ ਓਨਾ ਲਈ ਪਹਿਲੇ ਦੇ ਬਚਪ ਆਪਣ ਦੇ ਟੈਮ ਤੇ ਤੁਸੀ ਨੇ ਯਾਦ ਰਏਗਾ। ਕਿ ਜਦ ਵੀ ਕਿਸੇ ਦਾ ਬਡਡੇ ਹੋਣਾ ਨਾ ਘਰੇ, ਤੇ ਘਰੇ ਪਕਵਾਨ ਬੰਨਨੇ ਓਸ, ਪੂਰੇ ਪਰਿਵਾਰ ਨੂੰ ਨਿਉਤਾ ਓਂਦਾ ਸੀ।
ਹਾਂਜੀ ਓ ਤੇ
ਮੰਮੀ ਨੇ ਰੋਟੀ ਬਣਾਣੀ, ਚੰਗੀ ਖਾਸੀ ਕੁਸ ਸਪੈਸ਼ਲ। ਇਸ ਪੂਰੇ ਪਰਿਵਾਰ ਨੂੰ ਬੁਲਾਣਾ, ਹੈ ਕੀ ਨੀ।
ਹਾਂਜੀ, ਨਾਲੇ ਮੈਂ ਮੈਨੂੰ ਬਡਡੇ ਤੇ ਤੁਸੀਂ ਮੈਨੂੰ ਯਾਦ ਦੁਵਾਇਆ ਕਿ ਮੇਰੀ ਤਾਈ ਜੀ ਨਾ ਘਰੇ ਈ ਕੇਕ ਬਣਾਉੰਦੀ ਹੁੰਦੀ ਸੀ। ਤਾਂ ਬਾਹਰੋਂ ਵੀ ਕੇਕ ਨੀ ਆਂਦਾ ਸੀ। ਉਹ ਘਰੇ ਹੀ ਕੇਕ ਬਣਾਉਂਦੇ ਸੀ ਉਹ ਰੇਤ ਨੂੰ ਗਰਮ ਕਰਕੇ ਉਹਦੇ ਉੱਤੇ ਸਾਂਚਾ ਜਿਆ ਬਣਾ ਕੇ ਫਿਰ ਉਹਦੇ ਉੱਤੇ ਕੇਕ ਬਣਾ ਕੇ ਚੈਰੀ ਪਾ ਕੇ ਉਈ ਕੇਕ ਆਪਾਂ ਬਚਪਨ 'ਚ ਕੱਟਿਆ
ਹੋਰ ਅੱਜ ਕੱਲ ਜੇੜੇ ਕੇਕ ਹੈਗੇ ਨੇ ਉਨਾਂ ਦੇ ਕੇਕਾਂ ਤੋਂ ਤੇ ਓ ਵਾਲਾ ਕੇਕ ਦਾ ਸਵਾਦ ਹੀ ਵੱਖਰਾ ਸੀ।
ਹਾਂਜੀ, ਲੇਕਿਨ ਹੁਣ ਉਹ ਪਹਿਲੇ ਵਰਗੇ ਨਾ ਬਡਡੇ ਵੀ ਨੀ ਰੈਗੇ ਦੇਖੋ ਹੁਣ ਸਾਰੇ ਈ ਬਾਹਰ ਜਾ ਕੇ ਪੈਸਾ ਖ਼ਰਚ ਕਰਕੇ ਬਣਾ ਕੇ ਖੁਸ਼ ਏ ਕੋਈ ਮਿਹਨਤ ਕਰਕੇ ਖੁਸ਼ ਨਈ ਹੈ
ਹਾਂਜੀ, ਉਹ ਤੇ ਹੈ।
ਸਾਰੇ ਕਹਿੰਦੇ ਆਪਣਾ-ਆਪਣਾ ਪਰਿਵਾਰ ਲੈ ਜਾਓ ਤੇ ਹੂੰ, ਪਰਿਵਾਰ ਆਪਣਾ ਬਾਹਰ ਲੈ ਜਓ, ਕੌਣ ਇੰਨੀ ਮਿਹਨਤ ਕਰੇਗਾ ਸਭ ਲੋਕਾਂ ਨੂੰ ਬੁਲਾਏ
ਹਾਂਜੀ, ਉਹ ਸ਼ੋ-ਬਾਾਜ਼ੀਆਂ ਰਹਿ ਗਈਆਂ ਨੇ ਬਸ। ਬਾਹਰ ਜਾ ਕੇ ਫੋਟੋਆਂ ਖਿੱਚ ਕੇ ਬਸ ਪਾ ਦੋ ਇੰਸ ਸੋਸ਼ਲ ਮੀਡੀਆ ਤੇ ਤੇ ਬਸ ਬਰਡੇ ਸੈਲੀਬ੍ਰਟ ਹੋ ਗਿਆ ਪਹਿਲਾ ਤੇ ਮੈਨੂੰ ਯਾਦ ਹੈ ਕਿ ਫੋਟੋਆਂ ਵੀ ਨੀ ਖਿੱਚ ਪਾਂਦੇ ਸੀ ਆਪਾਂ ਆਪਾਂ ਤੀ ਕਰਨ 'ਚ ਹੀ ਇੰਨੇ ਲੱਗੇ ਰਹਿੰਦੇ ਸੀ ਬਰਡੇ ਪਾਰਟੀ ਹੋਏ ਕੁਛ ਹੋਏ ਬਹੁਤ ਅੱਛਾ ਲੱਗਦਾ ਸੀ ਬਚਪਨ ਦਾ ਟਾਈਮ ਤੇ ਬਚਪਨ ਦੇ ਟਾਈਮ ਵਰਗਾ ਟਾਈਮ ਕੋਈ ਨਹੀਂ ਸੀ।
ਠੀਕ ਹੈ ਚਲੋ ਮੈਨੂੰ ਕੁਛ ਅਰਜੈਂਟ ਕੋਲ ਆ ਰਿਹਾ ਤੇ ਆਪਾਂ ਬਾਅਦ 'ਚ ਫਿਰ ਗੱਲ ਕਰਾਂਗੇ ਹੈ ਕੇ ਨੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਮੈਨੂੰ ਵੀ ਬਹੁਤ ਅੱਛਾ ਲੱਗਿਆ, ਤੁਸੀਂ ਪੁਰਾਣੀ ਯਾਦਾਂ ਯਾਦ ਦਿਲਾ ਤੇਆਂ ਚਲੋ ਜੀ ਸਤਿ ਸ੍ਰੀ ਅਕਾਲ। ਸਸ੍ਰੀ ਅਕਾਲ।